ਹੈਲੋ, ਹਾਂਜੀ।
ਆਵਾਜ਼ ਨੀ ਆਈ ਤੁਆਡੀ ਮੈ ਵਧੀਆ। ਤੁਸੀਂ ਦੱਸੋ?
ਬਸ ਵਧੀਆ -ਵਧੀਆ ਹੋਰ ਨਾਸਤਾ ਵਗੈਰਾ, ਰੋਟੀ ਵਗੈਰਾ ਖਾ ਲੀ
ਨਾਸ਼ਤਾ ਤੇ ਸਵੇਰੇ ਹੋਯਾ ਸੀ।
ਅੱਛਾ -ਅੱਛਾ ਤੁਸੀਂ ਨਾਸਤਾ ਸਵੇਰੇ ਕਰਦੇਔ।
ਨੀ ਨਾਸ਼ਤਾ ਤੇ ਸਵੇਰੇ ਈ ਹੁੰਦੈ।
ਅੱਛਾ ਹਾਂਜੀ।
ਨਾਸ਼ਤਾ ਸਵੇਰੇ ਈ ਹੋਂਦਾ ਹੁਣ ਤੇ ਰਾਤ ਦੀ ਰੋਟੀ ਦਾ ਟੈਮ ਐ ਲੰਚ ਵਗੈਰਾ ਦਾ
ਹਾਂਜੀ -ਹਾਂਜੀ ਨੀ ਰਾਤੀ ਡਿਨਰ ਹੁੰਦਾ ਜੀ।
ਹਾਂ ਰਾਤੀ ਡਿਨਰ ਹੋਂਦਾ ਔਹੀ।
ਹਾਂਜੀ -ਹਾਂਜੀ -ਹਾਂਜੀ ਹੋਰ ਕਰ ਲੇਆ ਡਿਨਰ।
ਨ ਡੀਨਰ ਅਜੇ ਕਿੱਥੇ ਕੀਤਾ ਜੇ
ਕਿਉਂ ਜੀ ਕੀ ਗੱਲ ਅੱਜ ਰੋ ਟੀ ਖਾਨੀ।
ਨਾ ਅੱਜ ਥੋੜਾ ਮੰਨ ਜਾ ਨੀ ਸੀ, ਤਬੀਅਤ ਵਗੈਰਾ ਵੀ ਠੀਕ ਨੀ ਸੀ।
ਹਮ ਹੋਰ ਕਿਤੇ ਘੁੰਮਣ ਨੀ ਗੇ।
ਨਈ ਏਸ ਵਾਰ ਨੀ ਗੇਜੀ ਘੁੰਮਣ ਹੁਣੇ ਗਏ ਸੀ ਪਿੱਛੇ ਦੋ ਚਾਰ ਦਿਨ ਪੈਲਾਂ ਅਬਾਲਾਂ। ਮੈਂ ਕੈ ਰੇਯਾ ਦੋ, ਚਾਰ ਦਿਨ ਪੈਲਾਂ ਅੰਬਾਲਾ ਗੇ ਸੀ ਅਸੀਂ। ਹਾਂ ਤੇ ਔਥੇ ਈ ਪੀਰ ਵਗੈਰਾ ਤੇ ਹੋ ਕੇ ਆਏ ਆਂ।
ਅੱਛਾ -ਅੱਛਾ ਅੱਛਾ- ਅੱਛਾ ਅੰਬਾਲਾ ਅਪਣਾ ਹਰਿਆਣਾ ਚ ਪੈਂਦੈ-
ਹਾਂਜੀ -ਹਾਂਜੀ ਅਬਾਂਲਾ ਹਰਿਆਣਾ ਚ ਪੈਂਦਾ ਜਗਾਦਰੀ ਤੋ ਬਾਅਦ
ਅੱਛਾ- ਅੱਛਾ ਹੋਰ ਬੱਚੇ ਵਗੈਰਾ। ਘੁਮਾ ਲੇਆਯਾ ਅਪਨਾ ਛੁੱਟੀ ਵਿੱਚ
ਨ ਈ ਬੱਚੇ ਖੇਡਦੇ
ਬਈਯਾ ਹੋਰ ਤੁਹਾਡੀ ਵਾਈਫ ਵਗੈਰਾ ਠੀਕ ਨੇ
ਨਈ ਮੈਂ ਮੈਰਿਡ ਨੀ ਆ ਸਟੱਡੀ ਕਰ ਰਿਆ
ਅੱਛਾ -ਅੱਛਾ- ਅੱਛਾ ਮੈਨੂੰ ਲੱਗੇਯਾ ਸ਼ੈਦ ਤੁਆਡੀ ਫੈਮਿਲੀ ਵਗੈਰਾ ਹੋਏਗੀ ਮਤਲਬ
ਨਈ ਨਈ
ਛੁੱਟੀਆਂ ਵਗੈਰਾ ਪਈ ਹੋਈਐ ਤੇ ਘੁੰਮਣ ਵਗੈਰਾ ਫੈਮਲੀ ਨਾਲ ਗਏ ਹੋਵੋਗੇ।
ਨਈ ਨਈ ਨਈ ਗੇਯਾ ਸੀ ਮੰਮੀ ਆਪਾਂ ਨਾਲ ਗਿਆ ਸੀ ਮੇਰੇ ਤੇ ਹੁਣੇ ਟਵੈਲਥ ਪਾਸ ਆਊਟ ਹੋਇਆ ਮੈਂ
ਅੱਛਾ- ਅੱਛਾ ਤੇ ਹੁਣ ਅੱਗੇ ਕੀ ਕਰੇ ਔ
ਅੱਗੇ ਬਸ ਲ ਲ ਬੀ ਦੀ ਤਿਆਰੀ ਤੇ ਗੋਰਮੈਂਟ ਜੋਬ ਦੀ ਤਿਯਾਰੀ।
ਅੱਛਾ- ਅੱਛਾ- ਅੱਛਾ, ਵਧੀਆ -ਵਧੀਆ ਗੌਰਮੈਂਟ ਜੋਬ ਦਾ ਬੋਤ ਫੈਦਾ ਹੈ ਨਾ ਬੋਤ ਬੈਨੀਫਿਟ ਹੈਗਾ।
ਹਾਂਜੀ ਬਿਲਕੁਲ ਬੈਨੀਫਿਟ ਹੈ ਬਸ ਐ ਕਿ ਚਲੋ ਮੈਨਤ ਏ ਪਰ ਮੈਹਨਤ ਵੀ ਇੱਕ ਵਾਰ ਦੀ ਐ ਵੀ ਸਾਰੀ ਜ਼ਿੰਦਗੀ ਦੀ ਐਸ਼ ਈ ਏ
ਬਸ ਮੇਨਤ ਕਰਨ ਨਾਲ ਕੁਛ ਅਗਰ ਬਣਦਾ ਹੈ ਨਾ ਤੇ ਕਰਨ ਨਾਲ ਬਣਦਾ ਗੱਲਾਂ ਤੇ ਦੇ ਖੋ ਸਾਰੇ ਕਰਦੇ ਨੇ ਜੀ।
ਹਾਂ -ਹਾਂ ਐ ਗੱਲ ਤੇ ਹੈ ਜੀ ਗੱਲਾਂ ਤੇ ਕਰਦੇ ਨੇ ਸਾਰੇ।
ਬਸ ਫੇਰ ਬਾਚ ਗੱਲਾਂ ਈ ਰੈ ਜਾਂਦੀ ਐ ਸਾਹਮਣੇ ਵਾਲਾ ਬੰਦਾ ਚਾਹੇ ਜਿੰਨਾ ਮਰਜ਼ੀ ਬੋਲਦਾ ਰੇ ਕਰਨਾ- ਕਰਨਾ ਹੈ ਕਰਨਾ ਪਰ ਕਰਨਾ ਚਾਹੀਦੈ।
ਹਾਂ ਐਹ ਗੱਲ ਤੇ ਹੈਗੀ।
ਕਰਨਾ ਔਰ ਕਾਰਿਆਂ 'ਚ ਬਹੋਤ ਫਰਕ ਹੁੰਦੈ ਬੜੇ ਲੋਕੀ ਬੋਲਦੇ ਨੇ ਐਵੇਂ ਆਂਦੇ-ਜਾਂਦੇ ਤੁਸੀਂ ਕਿਸੀ ਨੂੰ ਵੀ ਰੋਕ ਲੋ, ਕਿਸੀ ਨੂੰ ਵੀ ਪੁੱਛ ਲੋੋ ਬ‌ਈ ਤੂੰ ਕੀ ਕਰਨਾ, ਉਵੀ ਕੋਈ ਨਾ ਕੋਈ ਹਾਈ ਚੀਜ਼ ਈ, ਦਹੇ ਦੇ ਦੱਸੇਗਾ ਵੀ ਮੈਂ ਤੇ ਉਹ ਯੂਪੀ ਐਸਈ ਕਰਨੀ ਏ, ਨੀਟ ਕਰਨੀ ਏ, ਜੀ ਨੀਟ ਕਲੀਅਰ ਕਰਨੀ ਏ। ਵੀ ਕਰਨ ਨਾਲ ਹੁੰਦਾ ਐਵੇਂ ਤਾਂ ਸਾਰਿਆਂ ਦੇ ਬੜੇ ਬਹੁਤ ਕੁੱਛ ਬੰਦਾ ਸੋਚਦਾ।
ਯੇਹ ਗੱਲ ਤੇ ਹੈ ਈ।
ਕਰੋਗੇ ਤਾਂਹੀ ਹੋਏਗਾ। ਐਵੇਂ ਫਿਰ ਹੁੰਦਾ ਨੀ ਨਾ, ਕਈ ਮਤਲਬ ਹੁੰਦੇ ਨੇ ਬੱਚੇ ਆਪਣਾ ਕਰਾ ਲੈਂਦੇ ਨੇ, ਘਰੋਂ ਮਤਲਬ ਐਡਮਿਸ਼ਨ ਵਗੈਰਾ ਕ ਕਰਾ ਦਿੰਦੇ ਨੇ, ਫੇਰ ਉਹਨਾਂ ਨੇ ਜਾਣਾ ਨੀ, ਕੁਛ ਨੀ।
ਹਾਂਜੀ-ਹਾਂਜੀ।
ਫਿਰ ਏਦਾਂ ਨੀ ਨਾ ਹੁੰਦਾ। ਖ਼ੈਰ ਤੁਸੀਂ ਤੇ ਜਾਂਦੇ ਹੋਵੋਗੇ, ਤੁਸੀਂ ਤਾਂ ਆਪਣਾ ਕਰਦੇ ਹੋਵੋਗੇ ਹਨਾ।
ਹਾਂਜੀ-ਹਾਂਜੀ, ਬ ਬੱਸ ਚਲੀ ਜਾਈਦਾ ਥੋੜਾ-ਥੋੜਾ ਤੇ।
ਹੂੰ-ਹੂੰ, ਨਹੀਂ ਥੋੜਾ-ਥੋੜਾ ਅੱਛਾ, ਥੋੜਾ-ਥੋੜਾ ਜਾਂਦੇ ਤੁਸੀਂ।
ਨਹੀਂ ਮਤਲਬ ਵਿੱਚ ਛੁੱਟੀਆਂ ਵਗੈਰਾ ਮਾਰ ਲਈ ਸੀ ਮੈਂ, ਅਕੈਡਮੀ, ਕੋਲਜ ਵਗੈਰਾ ਦੀ।
ਅੱਛਾ-ਅੱਛਾ। ਤੇ ਫੇਰ ਤੁਹਾਡਾ ਕਿਵੇਂ ਹੋ ਜਾਂਦਾ, ਛੁੱਟੀਆਂ ਵਗੈਰਾ ਮਾਰ ਕੇ ਤੁਹਾਨੂੰ ਸਮਝ ਆ ਜਾਂਦੀ ਵਿੱਚ ਡਿਸਟ-ਡਿਸਟੈਂਸ ਨੀ ਰਹਿੰਦਾ ਵਿੱਚ।
ਨਹੀਂ ਸਮਝ ਤੇ ਨੀ ਆਉਂਦੀ, ਪਰ ਹੁਣ ਸੋਚਦਾਂ ਕਿ ਛੁੱਟੀ ਵਗੈਰਾ ਕੋਈ ਮਾਰਨੀ ਨੀ ਬ ਜਾਣਾ ਈ ਏ।
ਅੱਛਾ-ਅੱਛਾ, ਨਹੀਂ ਫੇਰ ਵੀ ਗੌਰਮੈਂਟ ਤਿਆ, ਦੀ ਜੋਬ ਦੀ ਤਿਆਰੀ ਕਰਨਾ ਫਿਰ ਇਹ ਨਾ ਏਦਾਂ ਮਤਲਬ ਆਪਣਾ ਸੌਖਾ ਨੀ ਨਾ ਹੈਗਾ, ਮਤਲਬ ਐਵੇਂ ਮਤਲਬ ਹੁੰਦਾ, ਮਤਲਬ ਕਿੱਦਾਂ ਕਰ ਲੈਂਦੇ ਓ ਤੁਸੀਂ ਫੇਰ ਇਹਨਾਂ ਛੁੱਟੀਆਂ 'ਚ ਤੇ ਬਹੁਤ ਹੁੰਦਾ ਕਿ ਮਤਲਬ ਇੱਕ ਦਿਨ ਵੀ
ਦੀ ਐ। ਐਹ ਗੱਲ ਤੇ ਹੈ ਕਿ ਇੱਕ ਦਿਨ ਵੀ ਨੀ, ਬਸ ਬਾਕੀ ਹੁਣ ਮੈਂ ਛੁੱਟੀ ਵਗੈਰਾ ਲੈਣੀ ਨੀ ਰੈਗੂਲਰ ਈ ਜਾਣਾ ਮੈਂ। ਕੱਲ੍ਹ ਤੋਂ ਹਾਂ। ਤੇ ਪਿਛਲਾ ਜਿਹੜਾ ਹੋਇਆ ਉੱਥੇ ਮੇਰੀ ਇੱਕ ਫਰੈਂਡ ਏ, ਉਹ ਰਿਕਵਰ ਕਰਾਦੇਗੀ ਸਾਰਾ ਬਾਕੀ ਅੱਗੇ ਆਪਾਂ ਕਰਦੇ ਰਹਾਂਗੇ।
ਅੱਛਾ-ਅੱਛਾ, ਵਧੀਆ ਹਨਾ ਸਾਥ ਬਣ ਜਾਂਦਾ ਬੜਾ ਵਧੀਆ ਰਹਿੰਦਾ ਭਾਵੇਂ ਤੁਸੀਂ ਜਿੰਨੀਆਂ ਮਰਜ਼ੀਆਂ ਛੁੱਟੀਆਂ ਮਾਰੋ। ਜੋ ਮਰਜ਼ ਟੀ ਕਰਲੋ, ਸਾਮਨੇ ਨੇ ਦੇ ਈ ਦੇਣਾ ਕੰਮ।
ਨਹੀਂ ਹਾਂ, ਉਹ ਗੱਲ ਤੇ ਹੈ ਪਰ ਨੀ ਹੁਣ ਛੁੱਟੀਆਂ ਸਾਥ ਹੈ ਤੇ ਛੁੱਟੀਆਂ ਵਗੈਰਾ ਐਨੀ ਮਾਰਨੀ ਨਹੀਂ।
ਹੂੰ, ਸਾਹਮਣੇ ਵਾਲੇ ਕਰਾ ਈ ਦੇਨਾ।
ਹਾਂਜੀ-ਹਾਂਜੀ।
ਕੁ ਮਨਾ ਥੋੜੀ ਕਰਨਾਂ ਕਿਸੇ ਨੇ।
ਹਾਂਜੀ, ਐ ਗੱਲ ਤੇ ਐ।
ਹੂੰ, ਬਸ ਥੋੜਾ ਫੇਰ ਆਪ ਆਪਣੇ ਤੇ ਵੀ ਹੁੰਦਾ। ਕਈ ਵਾਰ ਬੰਦਾ ਮਨਾ ਕਰਦੇ ਤੇ ਫਿਰ, ਕਰ ਈ ਦਿੰਦਾ ਕਈ ਵਾਰ ਮਨਾ ਫ ਬੰਦਾ ਜਿਹੜਾ ਆਪਣਾ ਬਿਜੀ ਹੁੰਦਾ ਜੇ ਫਿਰ ਬੰਦੇ ਨੂੰ ਫੇਰ ਕਈ ਵਾਰ ਗੁੱਸਾ ਜਹਾ ਵੀ ਆ ਜਾਂਦਾ, ਕਿ ਬਈ ਆਪ ਜਾਂਦਾ ਨਹੀਂ ਹੈਗਾ ਤੇ ਸਾਡੇ ਕੋਲ ਕੰਮ ਮੰਗੀਂ ਜਾਂਦਾ। ਕਈ ਹੁੰਦੇ ਨੇ ਕਈ ਐਸੇ ਦੋਸਤ ਹਾਂਜੀ।
ਨਹੀਂ ਬਿਲਕੁਲ ਗੱਲ ਤੇ ਤੁਹਾਡੀ ਸਹੀ ਏ, ਗੁੱਸਾ ਆਉਣਾ ਵੀ ਜਾਇਜ਼ ਏ, ਕਿ ਮਤਲਬ ਸਾਹਮਣੇ ਵਾਲਾ ਬੰਦਾ ਜਾਏ ਨਾ ਤੇ ਆਪਾਂ ਉਹਨੂੰ ਪ੍ਰੈਸ਼ਰ ਕਰੀਏ, ਕਿ ਤੂੰ ਜਾ ਰਿਹਾ ਤੇ ਤੂੰ ਸਾਨੂੰ ਦੇ ਕੰਮ ਵਗੈਰਾ।
ਹਾਂ
ਉਹ ਗੱਲ ਗਲਤ ਏ ਤਾਂ ਹੀ ਮਤਲਬ ਥੋੜਾ ਤੁਹਾਡੀ ਗੱਲ ਵੀ ਰਿਅਲਾਈਜ਼ ਹੋਈ ਕਿ ਹਾਂ ਇਹ ਗਲ ਤੇ ਗਲਤ ਏ ਤੇ ਹੁਣ ਕੱਲ ਤੋਂ ਦੇਖਦੇ ਹਾਂ ਆਪਾਂ ਜਾਂਨੇ ਹਾਂ ਰੈਗੂਲਰ
ਹਾਂਜੀ ਨਹੀਂ ਨਹੀਂ ਕੱਲ ਤੋਂ ਤਾਂ ਵੈਸੇ ਵੀ ਤੁਸੀਂ ਜਾਣਾ ਈ ਸੀਗਾ
ਨਹੀਂ ਹਾਂ ਵੈਸੇ ਵੀ ਜਾਣਾ ਹੀ ਸੀ ਮੈਂ ਇਹ ਗੱਲ ਤੇ ਹੈ ਪਰ ਤੁਹਾਨੂੰ ਕਿਵੇਂ ਪਤਾ ਚੱਲਿਆ ਮਤਲਬ ਮੈਂ ਜਾਣਾ ਈ ਸੀ
ਤੁਸੀਂ ਕਹਿ ਹੀ ਰਹੇ ਸੀਗੇ ਹੁਣੇ ਤੁਸੀਂ ਥੋੜ੍ਹੀ ਦੇਰ ਪਹਿਲਾਂ ਕਿਹਾ ਸੀ ਕਿ ਵੀ ਹਾਂ ਮੈਂ ਜਾਣਾ ਆ ਮੁੰ ਕੰਟੀਨਿਊ ਕਰਾਂਗੇ ਤੇ ਹੁਣ ਅੱਜ ਸੰਡੇ ਐ ਤੇ ਜਾਹਿਰ ਜੇ ਮਤਲਬ ਨੋਰਮਲ ਬੇਸਿਕਸ ਜੀ ਗੱਲ ਹੁੰਦੀ ਐ ਬਈ ਕੰਟੀਨਿਊ ਤੁਸੀਂ ਫਿਰ ਮੰਡੇ ਤੋਂ ਹੀ ਕਰੋਗੇ ਇਹੀ ਚੀਜ਼
ਹਾਂਜੀ
ਮੈਂ ਕੱਲ ਤੋਂ ਦੇਖਦਾ ਆਪਾਂ
ਹਾਂਜੀ ਹਾਂਜੀ ਹੋਰ ਫੇਰ ਘਰ ਸਭ ਵਧੀਆ ਠੀਕ ਨੇ ਘਰ ਸਾਰੇ ਮੰਮੀ ਪਾਪਾ
ਹਾਂਜੀ ਘਰ ਸਭ ਵਧੀਆ ਠੀਕ ਨੇ ਜੀ ਮੰਮੀ ਪਾਪਾ
ਹਾਂਜੀ ਹਾਂਜੀ ਹੋਰ ਕੀ ਆ ਹਾਂਜੀ ਹਾਂਜੀ ਸਭ ਵਧੀਆ ਹੋਰ ਤੁਸੀਂ ਕੀ ਬਣਾਇਆ ਸੀ ਕੀ ਖਾਇਆ
ਅਸੀਂ ਅੱਜ ਸਵੇਰੇ ਦਾਲ ਆਲੇ ਪਰੌਂਠੇ ਬਣਾ ਲਏ ਸੀ
ਵਾਹ ਜੀ ਵਾਹ ਹਾਂਜੀ ਹਾਂਜੀ
ਬ ਦਾਲੇ ਆਲੇ ਪਰੌਠੇ ਬਣਾ ਲਏ ਸੀ ਤੇ ਉਹੀ ਕੰਮ ਚੱਲ ਗਿਆ ਨਾ ਦਾਲ ਵੇਸਟ
ਹਾਂਜੀ ਹਾਂਜੀ ਇਹ ਵੀ ਠੀਕ ਹੁੰਦੈ ਹੈਨਾ ਆਪਣਾ ਕੰਮ ਬੰਦਾ ਕਰੀ ਜੇ ਮਤਲਬ ਕੁਛ ਵੀ ਨਾ ਵੇਸਟ ਨੀ ਕਰਨਾ ਚਾਹੀਦਾ ਮਤਲਬ ਸ਼ੁਕਰਾਨਾ ਕਰੀਦਾ ਹੁੰਦੈ ਰਬ ਦਾ ਕਿ ਸ਼ੁਕ ਕਰ ਰੱਬ ਨੂੰ ਸਾਨੂੰ ਇੰਨਾ ਵੀ ਦਿੱਤੈ ਇੱਕ ਇੱਕ ਚੀਜ਼ ਨੂੰ ਬੜਾ ਬਚਾ ਕੇ ਰੱਖਣਾ ਚਾਹੀਦਾ ਜੀ
ਬਿਲਕੁਲ ਜੀ ਬਿਲਕੁਲ ਜ ਜਿੱਦਾਂ ਦੀ ਰੋਟੀ ਵਗੈਰਾ ਮੰਨ ਲੋ ਬਣੀ ਹੋਏ ਚ ਖ਼ਰਾਬ ਹੋਏ ਕੁਛ ਹੋਏ ਖਾ ਲੈਣੀ ਚਾਹੀਦੀ ਏ ਗੇਰਨੀ ਗੁਰਨੀ ਨੀ ਚਾਹੀਦੀ ਜੇ ਮਤਲਬ ਜ਼ਿਆਦਾ ਖਰਾਵੇ ਬਾਸੀ ਬੂਸੀ ਹੈ ਤੇ ਗਾਹ ਵਗੈਰਾ ਨੂੰ ਪਾ ਦੋ ਮਤਲਬ ਸੁ
ਹਮ ਹਮ ਨਹੀਂ ਨਹੀਂ ਜਿਵੇਂ ਬਾਸੀ ਵਗੈਰਾ ਰੋਟੀ ਹੁੰਦੀ ਏ ਨਾ ਬਹੁਤ ਬੈਨੀਫਿਟ ਵਗੈਰਾ ਦਿੰਦੀ ਏ।
ਹਾਂਜੀ ਕਹਿੰਦੇ ਤੇ ਆ ਜਾਨ ਤੇ ਰੋਟੀ ਚ ਜਿਆਦਾ ਹੁੰਦੀ ਏ।
ਉਹ ਰੋਟੀ ਨਹੀਂ ਖਾਈ ਜਾਂਦੀ ਬਈ ਜੇ ਤੇ ਵਾਈਟ ਵਾਈਟ ਜਾਂ ਉਤੇ ਉਹ ਜਾਲੇ ਵਗੈਰੇ ਜੇ ਬਣ ਜਾਂਦੇ ਨੇ ਹਾਂ ਉਹ ਤੇ ਮਤਲਬ ਪਤਾ ਚੱਲਦੈ ਸਮਝ ਆਂਦੀ ਏ ਕਿ ਹਾਂਜੀ ਉਹ ਖ਼ਰਾਬ ਹੈ।
ਨਹੀਂ ਉਹ ਤੇ ਫੇਰ ਕਾਹੀ ਲੱਗ ਗਈ ਨਾ ਰੋਟੀ ਤੇ ਉਹ ਮਤਲਬ ਖਾ ਕੇ ਬਿਮਾਰ ਹੀ ਹੋਵੋਗੇ ਸਿਹਤ ਸੁਹਤ ਤੇ ਕਿੱਥੇ ਬਣਨੀ।
ਹਾਂ ਹਾਂ
ਗੱਲ ਤੇ ਸਹੀ ਹੈ ਉਹ ਰੋਟੀ ਤੇ ਮਤਲਬ ਫੇਰ ਤੇ ਕੋਈ ਫਾਇਦਾ ਵੀ ਨਾ ਉਹਦਾ ਖਾਣ ਦਾ ਨਾਲੇ ਖਾ ਵੀ ਨੀ ਪਾਵਾਂਗੇ ਆਪਾਂ ਕਿਉਂਕਿ
ਹਾਂਜੀ
ਵਗੈਰਾ ਵੀ ਹੋਏਗੀ ਉਹਦੀ ਜ਼ਰੂਰ ਹਾਂਜੀ ਬਾਕੀ ਵਿੱਚ ਵਾਲੀ ਬਾਸੀ ਰੋਟੀ ਸਹੀ ਹੁੰਦੀ ਏ ਉਹ ਵੀ ਕੁਛ
ਜਿਵੇਂ ਰੋਟੀ ਹਮ ਹਮ ਹਮ
ਉਹ ਵੀ ਕੁੱਛ ਬੰਦਿਆਂ ਦੀ ਤਰ੍ਹਾਂ ਹੁੰਦੀ ਏ ਜਿਵੇਂ ਮਤਲਬ
ਹਾਂ ਹਾਂ ਤੇ ਹੋਰ ਮਤਲਬ ਇੱਥੇ ਕਈ ਵ ਮਤਲਬ ਜਿਵੇਂ ਆਟਾ ਵਗੈਰਾ ਖ਼ਰਾਬ ਹੋ ਜਾਂਦਾ ਹੈ ਤੇ ਮੰਮੀ ਇੱਥੇ ਉਹਨਾਂ ਅਜਵਾਇਨ ਵਗੈਰਾ ਪਾ ਕੇ ਨਮਕ ਵਗੈਰਾ ਪਾ ਕੇ ਉਹਦੀਆਂ ਜਿਵੇਂ ਪੂੜੀਆਂ ਜੀ ਨਹੀਂ ਹੁੰਦੇ ਹਿੰਦੂ ਵਗੈਰਾ ਬੋਲਦੇ ਪੂੜੇ ਵਗੈਰਾ ਕੁੱਛ ਬੋਲਦੇ ਆ
ੜੀਆਂ ਕਰਦੇ ਨੇ
ਹਾਂਜੀ ਉਹ ਬਣਾ ਲੈਂਦੇ ਨੇ ਤੇ ਉਹ ਆਪਣਾ ਚਟਨੀ ਨਾਲ ਬੜਾ ਸਵਾਦ ਲੱਗਦਾ ਬੜੀ ਸਵਾਦ ਲੱਗਦੇ ਨੇ ਅਚਾਰ ਹੋ ਗਏ ਚ ਨੀਨੋਲ ਗਏ
ਅੱਛਾ ਅੱਛਾ ਚਲੋ ਵਧੀਆ ਜੀ ਮੈਂ ਤੇ ਪੈਲੀ ਵਾਰ ਸੁਣਿਆ ਮਤਲਬਾਂਜਵਾੈਨ ਵਗੈਰਾ ਪਾ ਗਿਆ
ਨਹੀਂ ਬਣਾ ਲੈਂਦੇ ਨੇ ਉਹ ਮਤਲਬ ਉਹਨੂੰ ਤਲ ਲੈਂਦੇ ਨੇ ਪੂੜੀਆਂ ਵੱਕਣ ਤੇ
ਸਬਜ਼ੀ ਵਗੈਰਾ ਬੱਚੀ ਵੀ ਰਾਤਦੀ ਤੇ ਉਹ ਆਟੇ ਗੁੰਨ ਦੀ ਕਿ ਉਹ ਕੰਮ ਚੱਲ ਜਾਂਦਾ ਕਿ ਚੱਲ ਸਬਜ਼ੀ ਵੀ ਖ਼ਰਾਬ ਨ ਹੋਈ ਆ ਆਪਣਾ ਬੰਦਾ
ਹਾਂਜੀ ਕਈ ਵਾਰ ਕੋਈ ਚੀਜ਼ ਜ਼ਿਆਦਾ ਵੀ ਬਣ ਜੇ ਚਾਵਲ ਬਣ ਕੇ ਜਾਦਾ ਉਸ ਦਿਨ ਮੇਰੀ ਦੀ ਨੇ ਬਣਾਏ ਸੀਗਾ ਸੇਵੀਆਂ ਜੀਆਂ ਬਣਾਈਆਂ ਸਨ ਤੇ ਉਹ ਬੋਤ ਜ਼ਿਆਦਾ ਬਣ ਗਈਆਂ ਸਨ ਤੇ ਫੇਰ ਉਹਦੇ ਮੈਂ ਕਟਲੇਟ ਬਣਾ ਕੇ ਉਹਨਾਂ ਨੂੰ ਦੇਤੇ ਕਿ ਬਈ ਖ਼ਰਾਬ ਨਾ ਕੋਈ ਚੀਜ਼ ਜਾਏ ਹਾਂਜੀ ਸੇਵੀਆਂ ਦੇ
ਓ ਜੀ
ਸੇਵੀਆਂ ਉਹ ਹੋ ਜਾਂਦੀਆਂ ਮਤਲਬ ਬਣ ਕੇ ਜਾਮ ਜੀਆਂ ਨਹੀਂ ਜਾਂਦੀਆਂ
ਮਤਲਬ ਜਿਵੇਂ ਹਾਡ ਕੀ ਹੋ ਜਾਂਦੇ ਨੇ ਜਿਵੇਂ ਪਕੌੜੇ ਵਗੈਰਾ ਹੋ ਗਏ ਕੁਛ
ਹਾਂਜੀ ਹਾਂਜੀ ਹਾਂਜੀ ਤੇ ਉਹਨੂੰ ਮਤਲਬ ਥੋੜ੍ਹਾ ਹੋਰ ਹਾਰਡ ਕਰਕੇ ਅਤੇ ਉੱਤੇ ਮੈ ਦੇ ਦੀ ਲੇਅਰ ਜੀ ਲਾ ਕੇ ਤੇ ਉਹਨੂੰ ਤਲ ਲਿਆ ਆਪਣਾ ਖਾਧੀ ਗ ਨਾਲੇ ਬੱਚੇ ਵੀ ਖੁਸ਼ ਹੋ ਗਏ ਕਿ ਹਾਂ ਬਈ ਵਧੀਆ ਕੋਈ ਚੀਜ਼ ਬਣ ਗਈਏ
ਹਾਂਜੀ ਹਾਂਜੀ ਚਲੋ ਵਧੀਆ ਜੀ ਬ ਹਰ ਇੱਕ ਦਾ ਆਪਣਾ ਦਿਮਾਗ ਏ
ਹਾਂਜੀ ਇਹ ਵੀ ਕਈਆਂ ਕੋਲ ਹੁੰਦਾ ਜੀ ਕਈਆਂ ਕੋਲ ਨਹੀਂ ਹੁੰਦਾ
ਹਾਂ ਇਹ ਗੱਲ ਵੀ ਹੈ
ਹਾਂਜੀ
ਨਹੀਂ ਵੈਸੇ ਦਿਮਾਗ ਤੇ ਵਧੀਆ ਲੱਗਿਆ ਮੈਨੂੰ ਤੁਹਾਡਾ ਵਧੀਆ
ਹਾਂਜੀ, ਹਾਂਜੀ ਹੋਰ ਸੁਣਾਓ, ਹੋਰ ਹਾਂਜੀ ਹਾਂਜੀ ਹਾਂਜੀ, ਹਾਂਜੀ ਤੇ ਕਿਹਦੀ?
ਮੂਲੀ ਦੀ ਭੁਰਜੀ
ਮੂਲੀ ਦੀ ਭੁਰਜੀ ਦੇ ਇੱਥੇ ਮ ਸਾਡੀ ਮੰਮਾ ਬਨਾਦੇ ਨੇ ਬੜੀ ਸਵਾਦ ਬਣਾਦੇ ਨੇ ਜੀ। ਹਾਂਜੀ, ਮੂਲੀ ਦੀ ਹੁੰਦੀ ਆ ਭੁਰਜੀ।
ਅੱਛਾ ਮੈਨੂੰ ਵੀ ਕਿਸੇ ਨੇ ਕਿਹਾ ਸੀਗੀ ਕੀ, ਮੂਲੀ ਦੀ ਭੁਰਜੀ ਪਰ ਮੈਂ, ਸੁਣੀ ਨੀ, ਮੈਂ ਕਿਹਾ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਦੋਂ ਬਣਾਓਗੇ ਨਾ ਖਵਾਣਾ ਜ਼ਰੂਰ।
ਹਾਂਜੀ, ਚਲੋ ਜੀ ਹਾਂਜੀ,
ਹਾਂਜੀ, ਹਾਂਜੀ,
ਹਾਂਜੀ
ਹੋਰ, ਘਰ ਸਭ ਵਧੀਆ ਤੁਹਾਡੇ?
ਹਾਂਜੀ, ਸਭ ਵਧੀਆ ਜੀ, ਥੋੜ੍ਹਾ ਧਿਆਨ ਰੱਖੋ ਜੀ।
ਹਾਂ, ਬਿਲਕੁਲ ਜੀ।
ਹਾਂਜੀ, ਹਾਂ ਹਾਂਜੀ-ਹਾਂਜੀ। ਹਾਂਜੀ, ਠੀਕ ਏ ਜੀ, ਸਤਿ ਸ੍ਰੀ ਅਕਾਲ ਜੀ।
ਓਕੇ